ਹੈਲੋ-
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕਿਵੇਂ ਓ?
ਵਧੀਆ ਵਧੀਆ, ਤੁਹੀਂ ਦੱਸੋ?
ਮੈਂ ਵੀ ਬਹੁਤ ਵਧੀਆ, ਹੋਰ ਕੀ ਕਰ ਰਹੇ ਸੀਗੇ?
ਕੁਛ ਨੀ, ਬਸ ਇੰਡੀਆ ਦਾ ਮੈਚ ਚੱਲ ਰਿਹਾ, ਉਹ ਦੇਖ ਰਹੇ ਸੀ ਥੋੜਾ।
ਅੱਛਾ, ਅੱਛਾ, ਅੱਛਾ, ਕਿਵੇਂ ਵਧੀਆ ਜਾ ਰਹੇ ਸਕੋਰ ਵਗੈਰਾ ਸਾਰੇ?
ਹਾਂਜੀ ਹਾਂਜੀ, ਸਕੋਰ ਤਾਂ ਵਧੀਆ ਜਾ ਰਿਹਾ, ਆਪਣੇ ਓਪਨਰ ਹੀ ਬੜੇ ਘੈਂਟ ਆ। ਤੇ ਸਕੋਰ, ਕਿਉਂ ਈ ਨਾ ਜਾਣਗੇ।
ਊ ਹੂੰ, ਮੈਨੂੰ ਪਤਾ ਨੀ ਸੀ ਵੈਸੇ, ਅੱਜ ਹੈਗਾ ਮੈਚ ਵਗੈਰਾ, ਮੈਨੂੰ ਘੱਟ ਜਿਹੀ ਰੁਚੀ ਇਹਦੇ ਵਿੱਚ, ਹੈ ਨੀ ਗੀ ਬਾਹਲੀ।
ਅੱਛਾ, ਨਹੀਂ ਪੰਜਾਬ 'ਚ ਜਿਹੜੇ ਰਹਿੰਦੇ, ਜ਼ਿਆਦਾਤਰ ਉਹਨਾਂ ਨੂੰ ਮੈਚ ਤਾਂ ਜ਼ਿਆਦਾ ਰੁਚੀ ਹੁੰਦੀ ਆ।
ਹਾਂ ਪਰ ਘੱਟ ਵੱਧ ਹੀ ਦੇਖੀਦਾ, ਮਤਲਬ ਘਰ 'ਚ ਪਾਪਾ ਹੁਰੀ ਦੇਖ ਲੈਂਦੇ ਨੇ। ਤੇ ਹੋਰ ਮੈਂ ਤਾਂ ਨੀ ਕਦੇ ਦੇਖਿਆ ਵਾ, ਨਾ ਮੈਨੂੰ ਇੰਨਾ ਹੈ ਨੀ ਗਾ ਇਹਦੇ 'ਚ। ਖੇਡਾਂ 'ਚ ਖੇਡਾਂ 'ਚ ਕੋਈ ਵੀ, ਹਾਂ ਹਾਂ, ਕੀ
ਮੈਂ ਕਿਹਾ ਇੰਡੀਆ ਦਾ ਜਿਹੜਾ ਟੋਪ ਬੈਟਸਮੈਨ ਆ, ਉਹ ਆਪਣੇ ਪੰਜਾਬ ਈ ਦਾ, ਅਭਿਸ਼ੇਕ ਸ਼ਰਮਾ।
ਹਾਂ ਹੈਗਾ, ਮਾੜਾ ਮੋਟਾ ਈ ਮੈਂ ਇਧਰੋਂ-ਉਧਰੋਂ ਹੀ ਉਹਦੇ ਬਾਰੇ ਸੁਣਿਆ, ਹੋਰ ਤਾਂ ਨੀ ਕੋਈ ਬਸ ਠੀਕ ਆ, ਐਂ ਤਾਂ ਨੀ ਖੇਡ ਮੈਨੂੰ ਘੱਟ ਹੀ ਪਸੰਦ ਐ ਜ਼ਿਆਦਾਤਰ।
ਕਿਉਂ, ਖੇਡਾਂ ਕਿਂਉ ਤੁਹਾਨੂੰ ਘੱਟ ਪਸੰਦ ਆ?
ਵੈਸੇ ਹੀ ਵੇਖਣੀਆਂ ਕਰਨੀਆਂ, ਸ਼ੁਰੂ ਤੋਂ ਹੀ ਨਹੀਂ ਪਸੰਦ, ਤਾਂ ਕਰਕੇ ਐ ਜਾਂ ਕੋਈ ਖਾਸ ਵਜਾ ਤਾ ਹੈ ਨੀ, ਵੀ ਇਦੇ ਲਈ।
ਪੰਜਾਬ 'ਚ ਤਾਂ ਲੋਕਾਂ ਨੂੰ ਖੇਡਾਂ ਪਸੰਦ ਰਹਿੰਦੀਆਂ, ਤੁਹਾਨੂੰ ਪਸੰਦ ਨਹੀਂ ਆ।
ਹਾਂ ੳਂਝ ਹੀ ਮਾੜਾ ਜਿਹਾ ਹੋ ਜਾਂਦਾ ਹੈ, ਤਾਂ ਕੋਈ ਗੱਲ ਨੀ। ਹੋਰ
ਹੋਰ ਤੁਸੀਂ ਦੱਸੋ, ਤੁਸੀਂ ਕੀ ਕਰ ਰਹੇ ਹੋ?
ਹਾਂਜੀ, ਹੋਰ ਮੌਸਮ ਕਿਵੇਂ ਹੋਆ ਪਿਆ ਉੱਥੇ?
ਮੌਸਮ ਇੱਥੇ ਠੀਕ ਹੈ, ਗਰਮੀ ਬਹੁਤ ਸੀਗੀ। ਤੁਸੀਂ ਦੱਸੋ, ਉੱਥੇ ਕਿਵੇ ਤੁਹਾਡੇ?
ਇੱਥੇ ਵੀ ਠੀਕ ਆ, ਬਸ ਅੱਜ ਬਾਲੀ ਗਰਮੀ ਜੀ ਹੈਗੀ ਸੀ, ਅੱਜ ਬਹੁਤ ਗਰਮੀ ਸੀ। ਹਾਲਾਂਕਿ ਹਵਾਵਾਂ-ਹਵਾ ਵੀ, ਚੱਲਦੀ ਰਹਿੰਦੀ ਆ। ਕੁਛ ਮੀਂਹ ਜਾਂ ਪੈ ਜਾੇਗਾ, ਸਾਵਣ ਚੱੜ ਜੇ ਫੇਰ ਠੀਕ ਆ। ਪੰਦਰਾਂ 'ਕ ਦਿਨ ਬਾਅਦ ਹੋ ਸਕਦਾ, ਬਾਕੀ ਪਹਿਲਾਂ ਤਾਂ ਹੁਣੇ ਬਹੁਤ ਮੌਸਮ ਦਾ ਨਾ ਪਤਾ ਐਂ ਤਾਂ ਲੱਗਦਾ, ਵੀ ਅੰਦਰ ਬੈਠੇ ਰਹੋ ਏਸੀ 'ਚੂ ਤਾਂ ਪਤਾ ਨਹੀਂ ਲੱਗਦਾ, ਪਰ ਬਾਹਰ
ਨਹੀਂ ਉਹੀ ਗੱਲ ਹੈ ਜੀ, ਜਿਵੇਂ ਇੱਥੇ ਆਪਾਂ ਨੂੰ ਪਤਾ, ਪੰਜਾਬ 'ਚ ਝੋਨਾ ਲੱਗਦਾ ਪਿਆ। ਉਹਥੋੜ੍ਹੀ ਘੁੰਮਣ ਹੀ ਹੋ ਜਾਂਦੀ ਉਹਦੇ ਕਰਕੇ, ਤੇ ਗਰਮ-ਗਰਮ ਹਵਾ ਚਲਦੀ ਆ। ਤਾਂ ਕਰਕੇ, ਉਹ ਗਰਮੀ ਜ਼ਿਆਦਾ ਵੱਧ ਰਹੀ ਆ। ਤੇ ਹਵਾ ਦਾ ਨਾਮੋ-ਨਿਸ਼ਾਨ ਨਹੀਂ ਹੈਗਾ, ਇੱਥੇ। ਹੈਲੋ। ਹੈਲੋ।